ਹਾਂਜੀ, ਸਤਿ ਸ੍ਰੀ ਅਕਾਲ ਜੀ
ਸਤ ਸ਼੍ਰ ਅਕਾਲ ਸਤ ਸ਼੍ਰੀ। ਕ ਤੁਹਾਡੀ ਆਵਾਜ਼ ਨੀ ਆ ਰਹੀ ਸੀ, ਕਿ- ਕਿੱਥੇ ਸੀ ਤੁਸੀਂ
ਨਹੀਂ ਆਵਾਜ਼ ਮੈਂ ਤੇ ਹੈਲੋ ਹੈਲੋ ਕਰਦੀ ਪਈ ਆਂ, ਤੁਸੀਂ ਨੀ ਬੋਲੇ
ਨਹੀਂ ਮੈਂ ਵੀ ਬੋਲਦੀ ਪਿਆ ਇਧਰੋਂ ਦੇ ਬਰਾਬਰ
ਅੱਛਾ ਪਤਾ ਨੀ ਹੈ, ਠੀਕ ਠੀਕ ਤੁਸੀਂ ਸੁਣਾਓ ਕੀ ਕਰ ਰਹੇ ਸੀ
ਆਪਣੀ ਆਵਾਜ਼ ਸੁਣਾਈਏ ਕੀ ਗੱਲ
ਬਸ ਬਸ ਇਧਰ ਹੀ ਗਰਮੀ ਕਰਕੇ ਆਵਾਜ਼ ਵੀ ਬੰਦ ਹੋ ਗਈ
ਅੱਛਾ ਅੱਛਾ ਠੰਡ ਚ ਤਾਂ ਸੁਣਿਆ ਸੀ ਵੀ ਸਰਦੀ ਕਰਕੇ ਆਵਾਜ਼ ਬੰਦ ਹੁੰਦੀ ਹੈ ਗਰਮੀ ਕਰਕੇ ਹੋਈ ਹੈ ਬੰਦ ਪਹਿਲੀ ਵਾਰੀ ਸੁਣਿਆ ਹਾਂ ਜਰੂਰ ਜੀ ਜਰੂਰ ਦੱਸੋਗੇ ਤੁਸੀ ਹੋ ਨਾ ਹੋਰ ਦੱਸੋ ਭੈਣ ਜੀ ਕਿੱਥੇ ਦਾ ਪ੍ਰੋਗਰਾਮ ਬਣਾਇਆ ਇਸ ਹਫਤੇ ਪਰ ਗਏ ਨਹੀਂ ਕਿਤੇੁੱ ਛੁ
ਨਹੀਂ ਨਹੀਂ ਗਰਮੀ ਬਹੁਤ ਕਿੱਥੇ ਜਾਣਾ, ਕੁਛ ਅੱਜ ਕੱਲ ਕੰਮ ਕਾਰ ਵੀ ਘੱਟ ਚੱਲਦੇ ਪਏ ਨੇ ਲੋਕ ਹਾਂ ਤਾਂ ਕਰਕੇ ਬਸ ਫਿਰ ਨਿਕਲ ਨਿਕਲਣਾ ਮੁਸ਼ਕਿਲ ਹੀ ਹੈ
ਤੁਸੀਂ ਹੇਮਕੁੰਟ ਸਾਹਿਬ ਹੋ ਆਏ ਹੋ, ਹਾਂਜੀ
ਦੋ ਵਾਰੀ ਹੋ ਤਆਹੀਆਂ ਮਾ
ਅੱਛਾ
ਹਾਂ ਦੋ ਵਾਰੀ ਹੋ ਗਿਆ ਬਹੁਤ ਬਹੁਤ ਉਹ ਬਹੁਤ ਵਧੀਆ ਤੁਸੀਂ ਨਹੀਂ ਗੇ
ਅਸੀਂ ਗਏ ਸੀ ਬੜਾ ਟਾਈਮ ਪਹਿਲੇ ਗਏ ਸੀ ਅਸੀਂ ਤੇ ਅਸੀਂ ਸ੍ਰੀਨਗਰ ਤੋਂ ਹੀ ਵਾਪਿਸ ਆ ਗਏ ਸੀ ਹਾਂਜੀ ਅਸੀਂ ਅੱਗੇ ਜਾ ਨਹੀਂੀ ਪਾਏ ਸੀ ਕਿਉਂਕਿ ਉਸ ਟਾਈਮ ਨਾ ਰਸਤੇ ਬੰਦ ਸੀ ਉਸ ਟਾਈਮ ਨਾ ਉਹ ਆ ਗਿਆ ਸੀ ਹਮ ਪਾਣੀ ਬੜ ੜਾ ਆ ਗਿਆ ਸੀ ਪਿੱਛੇ ਹਾਂ ਜਿਹੜਾ ਨਾ ਉਸ ਤੋਂ ਬਾਅਦ ਨੀ ਗਿਆ ਸੀ ਬਸ ਨਾ ਹੁਣ ਜੇ ਡਰ ਜਿਹਾ ਲੱਗਦਾ ਵੀ ਅਸੀਂ ਅਸੀਂ ਚੱਲ ਪਾਵਾਂਗੇ ਸੋਚ ਕੇ ਡਰ ਜਿਹਾ ਲੱਗਦਾ
ਹ ਨਹੀਂ ਨਹੀਂ ਉਹ ਥੋੜਾ ਥੋੜ੍ਹੀ ਚੱਲਣਾ ਉਹ ਤੇ ਆਪੇ ਗੁਰੂ ਸਾਹਿਬ ਨੇ ਜਾ ਨਹੀਂ ਸਾਡੀ ਬਾਂਹ ਪਕੜ ਕੇ ਸਾਨੂੰ ਤਾਂ ਚੱਲਣ ਦੀ ਲੋੜ ਹੀ ਨੀ
ਹਾਂਜੀ ਹਾਂਜੀ ਤੁਸੀਂ ਦੇਖਿਆ ਟੀ ਵੀ ਚ ਦਿਖਾਉਂਦੇ ਮੈਨੇ ਰੀਲ ਦਿਖਾਉਂਦੇ ਪਏ ਨਾ ਫੋਨ ਚ ਸੱਤਰ ਸਾਲ ਦੀ ਮਾਤਾ ਹੈਗੀ ਆ ਜਿਹੜੀ
ਹਾਂਜੀ ਹਾਂਜੀ ਤੂੰ ਵੇਖਿਆ ਵੇ ਹੈ ਕੱਲ ਦਾ ਆਉਂਦਾ ਪਿਆ ਕੋਈ ਆ ਪਚਾਨਵੇਂ ਸਾਲ ਦੀ ਕਹਿੰਦੇ ਪਏ ਨਾ
ਹਾਂਜੀ ਹਾਂ ਅੱਛਾ ਦੋ ਤਿੰਨ ਵਾਰੀ ਜਿਸ ਤਰ੍ਹਾਂ ਸੁਣਾਂਗੇ ਨਾ ਉਹਨੂੰ ਸਭੇ ਉਹਦਾ ਉਮਰ ਅਲੱਗ ਹਾਂਜੀ ਦੋਸਤੋ
ਅੱਛਾ ਆਹ ਆ ਤੇ ਅੱਜ ਸਵੇਰੇ ਦੱਸਦੇ ਪਏ ਸੀ ਛੇ ਮਹੀਨਿਆਂ ਦੇ ਦੋ ਜੁੜੂਵ ਬੱਚਿਆਂ ਨੂੰ ਲੈ ਕੇ
ਵਾਹ ਜੀਵਾਾਹ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਹਾਂ ਇੱਕ ਹੋਰ ਦੱਸੇ ਵੀਸੀ ਇੱਕ ਬਈ ਇੱਕ ਬੰ ਬੱਚਾ ਵੀ ਨਾਲ ਹੈਗਾ ਤੇ ਆਦਮੀ ਨਾਲ ਨੀ ਪੈਦਲ ਜਾ ਮਤਲਬ ਕਿ
ਪਿਆਰਨ ਉਹੀਹੀ ਤੇ ਹੈ ਉਹੀ ਹਾਂ ਬੱਚੇ ਚੁੱਕੇ ਨ
ਇੱਕ ਛੋਟਾ ਬੱਚਾ ਵੀ ਉਹਨਾ ਦਾ ਛੋਟਾ ਬੱਚਾ ਵੀ ਪੈਰੋ ਨੰਗਾ ਜਾਂ ਆਂਦਾ
ਅੱਛਾ ਅੱਛਾ ਉਹ ਫੇਰ ਅਲੱਗ ਹੋਣੀ ਵੈਸੇ ਇਹ ਵੀ ਇਸ ਤਰ੍ਹਾਂ ਹੀ ਹੈ ਉਹਨਾਂ ਦੇ ਬੱਚਿਆਂ ਦੀ ਦੇਣ ਜਾਂਦੇ ਉਹਨੇ ਖਣਾ ਹੋਰ ਕੀ ਬਹੁਤ ਅੱਛਾ ਬੜਾ ਵਧੀਆ ਸਥਾਨ ਆ ਮੈਂ ਕਹਿੰਦੀ ਹ ਉੱਥੇ ਜਾ ਕੇ ਤੇ ਕੁਛ ਨੀ ਯਾਦ ਰਹਿੰਦਾ
ਅੱਛਾ ਅੱਛਾ ਤੇ ਤੁਸੀਂ ਅ ਮਤਲਬ ਕਿ ਚੜਾਈ
ਹੁਣ ਵੀ ਸਾ ਮਗਰ ਪਏ ਹੋਏ ਨੇ, ਬੇਟੀ ਮਗਰ ਪਈ ਹੈ ਚਲੋ ਚਲੋ ਬਸ ਫਿਰ ਥੋੜਾ ਬਣਦਾ ਨੀ ਪਿਆ ਸਿਸਟਮ ਮੈਂ ਕਿਹਾ ਚਲੋ ਮਨ ਤੇ ਹੈ ਭਾਵੇਂ ਚੱਲਣ ਨ ਇੱਥੋਂ ਘਰ ਨੀ ਚੱਲ ਸਕਦੇ ਉੱਥੇ ਕਿਹੜਾ ਅਸੀਂ ਆਪੇ ਚੱਲਣਾ ਉੱਥੇ ਰੱਬ ਨੇ ਲੜ ਭੈਬਾਂ ਫੜ ਕੇ ਲੈ ਜਾਣਾ, ਸਾਡੀ ਕਿਹੜੀ ਇੰਨੀ ਹਿੰਮਤ ਐ ਤੁਰੰਨਤ ਅਸੀਂ ਇੱਥੇ ਨੀ ਕੁਸ਼ ਕਰ ਸਕਦੇ ਉਹ ਉੱਥੇ ਵਾਹਿਗੁਰੂ ਨੇ ਆਪੇ ਸਾਨੂੰ ਬਾਂਹ ਪਕੜ ਕੇ ਤਾਂ ਲੈ ਜਾਣਾ ਹਾਂ ਹਾਂ ਮਨ ਹ ਹਾਂ ਤਾਂ ਹੀ ਤੇ ਹਾਂ ਉਹ ਫਿਰ ਹਾਂ ਉਹਨੂੰ ਰੋਜ਼ ਸਲਾਹ ਬਣਾਈ ਦੀ ਚੱਲੀਏ ਚੱਲੀਏ ਫਿਰ ਮੈਂ ਕਿਹਾ ਚਲੋ ਦੋ ਚਾਰ ਹੋਰ ਹੋ ਨਾ ਸਾਥ ਹੁੰਦਾ ਫੇਿਰ ਦੂਸਰੇ ਦਾ ਬੰਦਰ ਨਾਲ ਟ੍ਰੇਨ ਤੇ ਇੱਥੋਂ ਚੱਲਾਂਗੇ ਨਾ ਤੇ ਉਹਥੇ ਦਿੱਲੀ ਵੀ ਰੁਕਦੀ ਉਹ ਟ੍ਰਰੇਨ ਸਿੱਧੀ ਰਿਸ਼ੀਕੇਸ਼ ਜਾਣਦੀ ਆ, ਦਿੱਲੀ ਅੰਬਾਲੇ ਉੱਠੋ ਫਿਰ ਕਰਕੇ ਜਾਂਦੇ ਨੇ, ਅੱਗੋਂ ਟੈਕਸੀਆਂ ਅੱਗੇ ਹੀ ਖੜੀਆਂ ਹੁੰਦੀਆਂ ਹਮ, ਅਸੀਂ ਜਦੋਂ ਪਹਿਲੀ ਵਾਰ ਗਏ ਸੀ ਨਾ ਅਸੀਂ ਉੱਥੇ ਬੱਸ ਤੇ ਗਏ ਦੂਸਰੇ ਸਰੀ ਵਾਰ ਗਏ ਤੇ ਫਿਰ ਇੱਥੋਂ ਗਏ ਸੀ ਅਸੀਂ ਜਗਾਧਰੀ ਹੈ ਸ਼ਹਿਰ ਉੱਥੋਂ ਗਏ ਸੀ ਅਸੀਂ ਫਿਰ
ਅੱਛਾਆ
ਉੱਥੇ ਰੋਕਤੇ ਹਾਂ ਉਦੋ, ਉਹ ਬਾਈ ਬਾਈ ਤੇਈ ਸਾਲ ਪੁਰਾਣੀ ਗੱਲ ਆ
ਕਮਾਲ ਐ, ਹੁਣ ਤਾਂ ਦੇਖੋ ਤੁਸੀਂ ਕਿੰਨੀ ਸਹੂਲਤਾਂ ਵੀ ਹੋਗੀਆਂ ਹੋਣੀਆਂ ਤ ਕਿੰਨਾ ਫ਼ਰਕ ਪੈ ਗਿਆ ਹੋਣਾ
ਤਾਂ ਇਹ ਤੇ ਮੈਂ ਪੰਜ ਛੇ ਦਿਨ ਸਾਰੇ ਲੱਗਦੇ ਨੇ ਇੱਥੋਂ ਅਸੀਂ ਜਿਸ ਤਰ੍ਹਾਂ ਬੈਠ ਗੇ ਸ਼ਾਮੀ ਸਵੇਰੇ ਉੱਥੇ ਰਿਸ਼ੀਕੇਸ਼ ਰਸਤੇ ਬਲਿਓਂ ਜਿੰਨੇ ਚੜਨਾ ਅੰਬਲਿਓਂ ਚੜ੍ਹੇ ਜਲੰਧਰ ਤੋਂ ਚੜੇ, ਦਿੱਲੀ ਤੋਂ ਚੜੇ ਧਿਆਨ ਏ ਚੜੇ ਜਿਸ ਤਰ੍ਹਾਂ ਜਿੰਨੇ ਚੜਨਾ ਉਹ ਕਰ ਸੰਗਤਾਂ ਚੜਦੀਆਂ
ਚੜ੍ਹਦੀਆਂ ਹਾਂ ਵੇਖੋ ਜੀ ਇਹ ਤਾਂ ਵਾਹਿਗੁਰੂ ਜੀ ਆਪ ਹੀ ਬੁਲਾਉਂਦੇ ਨੇ ਤੇ ਬੰਦਾ ਜਾਂਦਾ ਹੈਾ ਅਸੀਂ ਕਹੀਏ ਵੀ ਅਸੀਂ ਜਾਵਾਂਗੇ
ਨਹੀਂ ਨਹੀਂ ਸਾਡੇ ਬਹੁ ਤੇ ਪਰ ਪਹਿਲੇ ਨੀ ਇੰਨਾ ਖਿਆਲ ਆਇਆ ਹੁਣ ਜਿਆਦਾ ਆਉਂਦਾ ਵ ਬਈਆ ਇੱਕ ਵਾਰ ਅਖੀਰਲੀ ਵਾਰ ਜਾਣਾ ਹੀ ਜਾਣਾ ਅੱਗੇ ਦਾ ਬਈ ਦੋ ਵਾਰ ਹੋਆ ਹਣ ਤੇ ਅੱਗੋਂ ਫਿਰ ਸ਼ਰੀਰ ਸ਼ਰੀਰ ਨੇ ਨਹੀਂ ਅੱਗੇ ਹੈ ਕੋਈ ਪਤਾ ਜ਼ਿੰਦਗੀ ਦਾ
ਤੁਸੀਂ ਆਪੇ ਤਾਂ ਕੇ ਆ ਵਾਹਿਗੁਰੂ ਜੀ ਆਪੇ ਲੈ ਕੇ ਜਾਂਦੇ ਨੇ ਫਿਰ ਤੁਸੀਂ ਇਹ ਚੀਜ਼ ਜੋ ਸੋਚਦੇ ਪਏ ਹੋ ਤੁਹਾਨੂੰ ਨੀ ਪਤਾ ਨਾ ਤੁਸੀਂ ਕਈਆਂ ਵਾਸਤੇ ਕਿੰਨੀ ਕੀਮਤੀ ਹੋ ਸ਼ਾਇਦ ਤੁਹਾਨੂੰ ਨ ਪਤਾ ਹੋਏਗਾ ਹੋਰ ਬਸ ਬੜਾ ਅੱਛਾ ਲੱਗਿਆ ਬੜੇ ਬੜੇ ਟਾਈਮ ਬਾਅਦ ਤੁਸੀਂ ਗੱਲ ਕੀਤੀ ਨਾ ਬੜਾ ਸਕੂਨ ਜਿਹਾ ਮਿਲਦਾ ਵਾ ਹਾਂ ਹਾਂ ਅੱਛਾ ਤੇ ਉੱਥੇ ਗੁਰੂ ਗੋਬਿੰਦ ਸਿੰਘ ਨੇ ਤਪੱਸਿਆ ਕੀਤੀ ਸੀ
ਹਾਂਜੀ ਹਾਂਜੀ ਉੱਥੇ ਤਪੱਸਿਆ ਕੀਤੀ ਸੀ ਫੇਿਰ ਉਹਨਾਂ ਫੌਜੀਆਂ ਨੇ ਸਾਰੀ ਖੋਜ ਕੀਤੀ ਸਭ ਹਾਂ ਉਹਨਾਂ ਦੀ ਤੇ ਸਾਰੀ ਹੈ ਉਹ ਜਿਹੜੇ ਸਾਰੇ ਅਸੀਂ ਕਰਦੇ ਪਏ ਹਾਂ ਉਹਨਾਂ ਦਾ ਹੀ ਤਾਂ ਸਾਰਾ ਨੇ ਜਿਹਨਾ ਨੇ ਇਨੇ ਆਉਣ ਤੱਕ ਸਭ ਕੁਝ ਕਰਦੇ ਪਣਾ
ਸਹੀ ਗੱਲ ਹੈ ਜਿਹੜੇ ਏ ਪੂਰਾ ਰਸਤਾ ਖੋਲਦੇ
ਬਸ ਬਸ ਸਾਰੇ ਰਸਤੇ ਬਣਾਉਂਦੇ ਨੇ ਸਭ ਦੇਖਣ ਵਾਲੀ ਹੈ ਉਹ ਜਗ੍ਹਾ ਇੱਕ ਵਾਰੀ ਜਾਏ ਨਾ ਫੇਿਰ ਬਾਰ ਬਾਰ ਮਨ ਕਰਦਾ ਉੱਥੇ ਜਾਣ ਤੇ ਪਹਿਲੇ ਨੀ ਘਬਰਾਉਣਾ
ਅੱਛਾ ਪਤਾ ਨੀ ਕਿ ਉਹ ਹਿੰਮਤ ਜਿ ਨਹੀਂ ਬਣਦੀ ਮਨ ਵੀ ਕਰਦਾ ਹੈ ਹਾਂ
ਜਦੋਂ ਤਿਆਰੀ ਕਰਾਂਗੇ ਨਾ ਹਿੰਮਤ ਆਪੇ ਬਣ ਜਾਂਦੀ ਹੈ ਜਦੋਂ ਜਾਨਾ ਸ਼ੌਂਕ ਉਹਨਾਂ ਚਾਹੀਦਾ। ਬਾਬੇ ਦਾ ਮਿਲਣ ਵਾਸਤੇ ਹਾਂ ਬਈ ਅਸੀਂ ਮਿਲਣ ਜਾਣਾ ਗੁਰੂ ਪਤਾ ਉਹਨੂੰ ਤੇ ਉਹ ਆਪੇ ਫਿਰ
ਹਾਂ, ਵੇਖੋ ਜੀ ਓਹ ਸ਼ਬਦ ਵੀ ਤੇ ਹੈ ਨਾ।
ਹਾਂ ਚਲੋ ਪਿੰਡ ਚ ਹਾਂ ਸਤਿਗੁਰ ਕੋ ਆਗੇ ਹੋਏ ਦੇ ਤਾਂ ਅੱਗੇ ਅੱ ਬਾਂਹ ਫੜਦਾ ਹੀ ਫੜਦਾ ਘਰੋਂ ਨਿਕਲਣ ਦੇ ਦੇਰ। ਉਹਨੇ ਆਪੇ ਰਸਤੇ ਆਪੇ ਕੱਢੀ ਜਾਣ ਦੇ ਬਾਂਹ ਫੜ ਕੇ ਜਾਣਾ ਸਾਨੂੰ ਘਰੋਂ ਕਹਿੰਦੇ ਘਰੋਂ ਨਿਕਲੋ ਨਾ ਘਰੋਂ ਨਿਕਲੋ ਸਿਰ ਤੇ ਕੱਪੜਾ ਕੀਤਾ। ਤੇ ਬੰਦਾ ਘਰੇ ਨਿਕਲੇ ਪਏ ਅਸੀਂ ਉੱਥੇ ਜਾਣਾ ਜਾ ਦਰਬਾਰ ਸਾਹਿਬ ਜਾ ਜਾ ਗੁਰਦੁਆਰੇ ਸਮਝੋ ਤੁਹਾਡੇ ਹਾਜ਼ਰੀ ਤੇ ਮੱਥਾ ਤੁਹਾਡਾ ਉਦੋਂ ਹੀ ਪ੍ਰਵਾਨ ਹੋ ਗਿਆ।
ਵਾਹਿਗੁਰੂ, ਜੀ ਵਾਹਿਗੁਰੂ ਕਮਾਲ ਆ ਤੁਹਾਡੇ ਕੋਲੇ ਇਹ ਗੱਲਾਂ ਸੁਣ ਕੇ ਨਾ ਸਾਨੂੰ ਬੜਾ ਸਕੂਨ ਮਿਲਦਾ ਪਇਆ ਇਹਨੀ
ਅੱਛਾ ਠੀਕ ਹੋਰ ਕਰਿਓ ਫੇਰ ਫੋਨ ਹਾਂ ਬਸ ਠੀਕ ਹੈ ਵਧੀਆ। ਹੋਰ ਅੱਜ ਕੀ ਬਣਾਇਆ ਜੇ।
ਬਸ ਲੱਗੇ ਤੇ ਕਦੀ ਕੁਛ ਬਣਾ ਲਈਦਾ ਕਿਉਂਕਿ ਬੱਚੇ ਗਏ ਪਏ ਐ। ਤੇ ਅਸੀਂ ਆਪੇ ਹੀ ਹੁੰਨੇ ਆ। ਦੋਨੋਂ ਜਨੇ। ਇੱਕ ਬੇਟਾ ਉਸ ਸਵੇਰੇ ਚਲਾ ਜਾਂਦਾ। ਲੰਚ ਬਣਾ ਕੇ ਦੇ ਦਿਨੀ ਆ ਓਹਨੂੰ ਨਾਲ ਹੀ
ਅੱਛਾ ਅੱਛਾ ਬੇਟੇ ਨੂੰ ਠੀਕ ਹੈ।
ਬਸ ਫਵੇਰੇ ਆਪੇ ਹੁੰਦੇ ਆ ਅਸੀਂ ਦੋਨੋਂ ਫੇਰ ਖਾ ਲਈਦਾ ਬਸ ਫੁਲਕੇ ਬਣਾਇਆ ਆਪਣਾ ਹੁਨੇ ਹੀ ਖਾਧੀ ਰੋਟੀ ਹੋਗਿਆ ਅੱਧਾ ਪੌਨਾ ਘੰਟਾ ਹਾਂਜੀ, ਫਿਰ ਚਾਹ ਵੀ ਕਹਿੰਦੇ ਨੇ ਚਾਹ ਬਣਾ
ਅੱਛਾ ਨਾਲ ਹੀ ਚਾਹ ਪੀ ਲੈਂਦੇ ਤੁਸੀ
ਬਸ ਅੱਜ ਮਨ ਕਰਦਾ ਪਿਆ ਸੀ ਕਿ ਐਕਚੁਲੀ ਕਿ ਸਵੇਰੇ ਸਿਰਫ ਚਾਹ ਪਿਨੇ ਆ ਨਾ
ਅੱਛਾ ਅੱਛਾ ਅੱਛਾ, ਉਹ ਫੇਰ ਉਹ ਧਿਆਨ ਰਹਿੰਦਾ ਨਾ ਵਿੱਚ ਹੀ
ਹੈਗਾ ਸੀ ਬਈ ਹਾਏ ਚਾ ਨੀ ਪੀਤੀ
ਹਮ ਬਸ-ਬਸ ਉ ਧਿਆਨ ਵਿੱਚ ਰੇਂਦਾ
ਇਹਨੂੰ ਅਸੀਂ ਪਾਠ ਕਰੀਏ ਨਾ ਕਰੀਏ ਨਾ ਉਹਦਾ ਧਿਆਨ ਨੀ ਆਏਗਾ ਵੀ ਅਸੀਂ ਪਾਠ ਨਹੀਂ ਕੀਤਾ
ਉਹਦਾ ਧਿਆਨ ਵਿੱਚ ਰਹੇਗਾ ਚੱਲੋ ਇਹ ਵੀ ਕਿਸੇ-ਕਿਸੇ ਦਾ ਕੰਮ ਹੁੰਦਾ ਰੱਬ ਹੀ ਇਹੀਓ ਸਭ ਕੁਝ ਕਰਦਾ
ਵੇਖੋ ਇਦੇ ਵਿੱਚ ਹੀ ਸਭ ਕੁਝ ਮੁਗਤ ਹੋ ਜਾਂਦਾ ਖਾਓ ਪੀਓ ਬਸ ਕਰੋ ਹੋਰ
ਆਹ ਤੇ ਹੋਰ ਕੀ ਚਲ ਹੋਰ ਸਭ ਠੀਕ ਠਾਕ ਹੋਰ ਖਾ ਲਏ ਅਸੀਂ ਬਣਾਏ ਮੂੰਗੀ ਸਾਬਤ ਦਾਲ ਬਣਾਏ ਸੀ।
ਅੱਛਾ-ਅੱਛਾ ਵਧੀਆ ਤੁਸੀ ਬਾਈ ਪ੍ਰੋਟੀਨ ਖਾਂਦੇ ਹੋ
ਉਹ ਗੱਲ ਤੇ ਹੈ ਪ੍ਰੋਟੀਨ ਖਾਣਾ ਜ਼ਰੂਰੀ ਹੁੰਦਾ ਆ ਬਸ ਠੀਕ ਹੈ। ਵਧੀਆ ਗਰਮੀ ਬਹੁਤ ਐ ਨਾ ਮਨ ਕਰਦਾ ਕਿਧਰੇ ਜਾਣ ਤੇ ਬਾਹਰ ਵੇਖਣ ਨੂੰ ਮਨ ਨਹੀਂ ਕਰਦਾ ਇੰਨੀ ਗਰਮੀ, ਪਾਣੀ ਇੰਨਾ ਗਰਮ ਹੱਥ ਧੋਣ ਨੂੰ ਮਨ ਨੀ ਕਰਦਾ ਟੈਂਕੀਆਂ ਤੱਪਦੀਆਂ ਪੀਆਂ ਇਨਾ ਰਾਤੇ ਉਠੋ ਤਾਂ
ਅੱਛਾ ਮੈਂ ਸੋਚਿਆ ਸਾਡੇ
ਨਾ, ਨਾ, ਨਾ, ਬਹੁਤ ਬੁਰਾ ਹਾਲ ਹੈ ਇੱਥੇ ਉਹ ਕੰਮ ਕਿੱਤੇ ਜਾਂਦੇ ਪੇਨ ਬੱਚੇ ਕੰਮ ਤੇ ਜਾਂਦੇ ਨੇ ਹੋਰ, ਗਰਮੀ ਕਰਕੇ ਹੋਰ ਕੰਮ ਹੈ ਹੀ ਨਹੀਂ ਗਰਮੀ ਕਰਕੇ ਸਭ ਦੁਨੀਆਂ ਕਰੋ। ਪਰੇ
ਕਰੋ ਕਰੀ ਬੜੇ ਬਿਲਕੁਲ ਸਹੀ ਗੱਲ ਹੈ ਕੰਮ ਦਾ ਬੜਾ ਬੁਰਾ ਹਾਲ ਹੋਆ ਦੈ ਏਸ ਟੈਮ ਤੇ ਨਾ ਪਤਾਈ ਨੀ ਕਿ ਬਣਿਆ ਦੈ ਹਮ ਸਵੇਰੇ ਨਾਈ ਦੈ ਤੇ ਪੈੱਲੇ ਬਰਫ਼ ਕੱਢੀਦੀ ਏ ਫ੍ਰਿਜ ਚੋ। ਕਯੋਂ ਬਰਫ਼ ਪਾਈ ਦੀ ਹੈ ਪਾ ਫੇਰ ਜਾ ਜਾਂਦਾ ਇੰਨਾ
ਪਤਾ ਏ ਕੀ ਕਰਨਾ ਹੈ ਰਾਤੀ ਭਰ ਕੇ ਸੋਣਾ ਏ ਪਾਣੀ। ਅਸੀਂ ਭਰ ਕੇ ਸੋਨੇ ਆਂ। ਰਾਤੀ ਆ। ਭਰ ਕੇ ਸੋਈ ਦੀ ਬਾਲਟੀਆਂ ਦੋ।
ਅੱਛਾ-ਅੱਛਾ, ਬਈ ਮੈਂ ਤੇ ਭਰ ਕੇ ਨਹੀਂ ਸੋਂਦੀ ਕਿਉਂਕਿ ਗਰਮ ਈ ਲੱਗਦਾ ਏ ਪਾਣੀ।
ਨਹੀਂ-ਨਹੀਂ-ਨਹੀਂ-ਨਹੀਂ, ਨਾ ਬੇਸ਼ਕ ਉਬਲਦਾ ਹੋਆ ਪਾਣੀ ਪੂਰੀ ਰਾਤ ਚਲਦਾ ਠੰਡਾ।
ਅੱਛਾ, ਤੇ ਮੈਂ ਤੇ ਫੇਰ ਬਰਫ਼ ਪਾਨੀ ਹਾਂ ਭਾਂਡਾ ਭਾਰ ਕੇ। ਤੇ ਫਿਰ ਤਾਂ ਜਾ ਕੇ ਨਾਨੇ ਹਾਂ ਅਸੀਂ ਬਈ। ਬੜੀ ਗਰਮੀ ਹੈ।
ਹਮ ਆਂ, ਚਲੋ ਠੀਕ ਹੈ ਫਿਰ।
ਵਧੀਆ।
ਹਾਂ ਓਕੇ ਫਿਰ।
ਓਕੇ ਜੀ ਸਤ ਸ਼੍ਰੀ
ਸਤਿ ਸ੍ਰੀ ਅਕਾਲ।